ਸਤਿ ਸ਼੍ਰੀ ਅਕਾਲ,
ਸਤਿ ਸ੍ਰੀ ਅਕਾਲ ਜੀ ਹੋਰ ਕਿਵੇਂ ਹੋ ਤੁਸੀਂ?
ਵਧੀਆ ਤੁਸੀਂ ਦੱਸੋ,
ਹਾਂਜੀ ਵਧੀਆ ਹੋਰ ਘਰ ਸਭ ਠੀਕ ਠਾਕ ਜੀ,
ਹਾਂਜੀ ਤੁਹਾਡੇ ਘਰ ਸਭ ਠੀਕ,
ਬੱਚੇ ਠੀਕ ਨੇ ਹੈ।
ਹਾਂਜੀ ਤੁਹਾਡੇ,
ਹਾਂਜੀ, ਵਧੀਆ ਗੇਦੇ ਆ ਨਾਨਕੇ ਘੁੰਮਣ ਫਿਰਨ ਜਾਵਾਂਗੇ, ਇਸੇ ਮਹੀਨੇ ਜਾਣਾ ਲੈਣ ਫਿਰ ਬੱਚਿਆਂ ਨੂੰ
ਤੁਹਾਡੇ ਕਿੱਦਾਂ ਵਧੀਆ,
ਹਾਂਜੀ-ਹਾਂਜੀ ਹਾਂ ਠੀਕ ਹਾਂ ਹਾਂਜੀ ਸਭ ਠੀਕ-ਠਾਕ ਨੇ, ਮੇਰੇ ਮੰਮੀ ਪਾਪਾ ਤੇ ਐਕਸਪਾਇਰ ਹੋ ਗਏ ਹਨਾ,
ਅੱਛਾ,
ਹਾਂਜੀ-ਹਾਂਜੀ ਅਹ ਪਾਪਾ ਨੂੰ ਹੈਗੇ ਨੇ ਮੇਰੇ ਖਿਆਲ ਪੰਜ ਪੰਜ ਕੁ ਸਾਲ ਤੇ ਮੰਮੀ ਨੂੰ ਨੌ ਸਾਲ ਹਾਂ ਦੋ ਹਾਂ। ਦੋ ਬ੍ਰਦਰ ਹੈਗੇ, ਆ ਵੱਡੇ ਵਾਲਾ ਬ੍ਰਦਰ ਉੱਥੇ ਅਹਿਮਦਾਬਾਦ ਵਿਆਹਾ ਵ
ਹੂੰ,
ਤੇ ਮੈਂ ਬਟਾਲੇ ਪਿਆ ਦਾ, ਪੰਜਾਬ,
ਅੱਛਾ-ਅੱਛਾ, ਸਹੀ ਆ ਫਿਰ ਜ ਪੰਜਾਹ ਦਾ ਲੱਗ ਜਾਂਦਾ ਹੋਣਾ, ਜਾਨਾ
ਹਾਂਜੀ-ਹਾਂਜੀ ਮੈਂ ਤੇ ਜਾਂਦਾ ਰਹਿੰਦਾ ਵਾਂ ਮੈਂ ਤੇ ਬਤਲਬ ਕੇ ਦਰਬਾਰ ਸਾਹਿਬ ਮਹੀਨੇ ਦੇ ਮਹੀਨੇ ਮਹਾਰਜ ਬੁਲਾ ਲੈਂਦੇ ਆ ਫਿਰ ਚਲੇ ਜਾਂਦੇ ਹਾਂ ਉੱਥੇ
ਅ ਸਹੀ ਹੈ, ਸਾਡਾ ਤਾਂ ਬੜਾ ਬਹੁਤ ਉਹ ਹੁੰਦਾ ਜਾਣਾ ਪੰਜਾਬ ਬਹੁਤ ਲੇਟ ਕਿਉਂਕਿ ਉਹ ਕਾਫੀ ਉਹ ਦੂਰ ਵੀ ਇਹਨਾਂ ਦੇ ਚਲੇ, ਵੀ ਜਾਓ ਲੇਕਿਨ ਫਿਰ ਉਹ ਨਾ ਰਿਲੇ ਆਪਨੇ ਸਕੇ ਹੋਣ ਨਾ ਅਗਰ ਤੇ ਠੀਕ ਲੱਗੇਗਾ। ਜਾ ਕੇ ਦੇ ਸਕਦੇ ਹੋ, ਜਾ ਫੇਰ ਅੰਮ੍ਰਿਤਸਰ ਪਤਾ।
ਹੂੰ-ਹੂੰ, ਸਹੀ ਗੱਲ ਆ। ਕੋਈ ਨਹੀਂ ਕੋਈ ਅ ਹਾਂ, ਮਹਾਰਾਜ ਦੀ ਕਿਰਪਾ ਹੁੰਦੀ ਮਹਾਰਾਜ ਆਪੇ ਬਲਾਉਦਾ
ਹਾਂ, ਆਪੇ ਬੁਲਾ ਲੈਦੇ ਆ। ਸਹੀ ਗੱਲ ਹੈ ਐਸੀ ਹੈਗੇ, ਪਿਛਲੇ ਸਾਲ ਚ ਪਿਛਲੇ ਸਾਲ ਗਏ ਸੀ, ਮੈਂ ਹਾਂ ਜੂਨ ਗਏ ਜੂਨ ਜੁਲਾਈ ਚ ਗਏ ਸੀ। ਪ੍ਰੋਗਰਾਮ ਨਹੀਂ ਜਾਣ ਦਾ ਬਟ ਸਹੀ ਚਲੇ ਗਏ ਸੀ ਹਾਂ, ਹਾਂਜੀ ਲੈ ਮੈਂ ਕੱਲ ਕਿਧਰ ਟਰੈਵਲ ਕਰਕੇ ਆਈ ਸੀ ਰ ਜਥੇ ਮੈਂ ਕੱਲ ਪਹਚੀ ਨਾ ਰਾ ਸਵੇਰੇ ਦੁਪਹਿ ਫਿਰ ਟ੍ਰੇਨ ਪਕੜ ਲਈ ਸੀ, ਦਰਬਾਰ ਸਾਹਿਬ ਦੀ। ਉਹੀ ਗੱਲ ਨੀ ਜਿਸ ਤਰਾ ਬਾਬਾ ਨੇ ਬੁਲਾਣਾ, ਸਭ ਬੁਲਾ ਲੈਦਾ,
ਹੂੰ-ਹੂੰ, ਬਿਲਕੁਲ ਸਹੀ ਗੱਲ ਹੈ।
ਪਲਾਨਿੰਗ ਕੁਛ ਵੀ ਨੀ ਸੀ ਬਟ ਸਮਾਨ ਪੈਕ, ਸੀ ਸਮਾਨ ਲੈ ਕੇ ਚੱਲੇ ਗਏ।
ਅੱਛਾ-ਅੱਛਾ, ਠੀਕ ਹੈ ਚਲੋ ਵਧੀਆ ਸੀਂ ਭਾਵੇਂ ਦਰਸ਼ਨ ਮੇਲੇ ਕਰਨ ਦਾ ਹੋਰ
ਹਾਂ ਮਤਲਬ, ਚਲੋ ਅਚਾਨਕ ਵਾਲਾ ਕੰਮ ਹੋ ਗਿਆ ਮੈਂ ਖੁਸ ਸ਼ੌਕ ਸੀਗੀ ਮੈਂ ਜਾਵਾਂਗੀ ਵੀ ਨ ਹ ਚਲੀ ਗਈ ਬਸ ਜਿੱਦਾਂ ਫੋਨ ਆਇਆ ਕਿ ਹਾਂ ਚੱਲਣਾ ਮੈਂ ਕਿਹਾ ਠੀਕ ਹੈ ਚਲੋ।
ਹੂੰ, ਉਹ ਤੁਹਾਡੇ ਇੱਕ ਹੂੰ ਤੁਹਾਡੇ ਇੱਕ ਹੂੰ ਤੁਹਾਡੇ ਕਮਾਂ ਚ ਹੈਗਾ। ਕਿਨਾ ਜਾਣਾ।
ਹਾਂ ਐਸਾ ਹੀ ਹੁੰਦਾ ਪਲੈਨਿੰਗ ਵਲੈਨਿੰਗ ਨਹੀਂ ਹੁੰਦੀ ਜਿ ਪਲੈਨਿੰਗ ਕਰਨਾ ਸੀ ਟਰਿਪ ਦੀ ਟਰਿਪ ਪੂਰੀ ਵੀ ਨਹੀਂ ਹੋ ਪਾਦੀ,
ਹਾਂਜੀ, ਇਹ ਤੇ ਹੈ ਹੂੰ ਬਿਲਕੁਲ-ਬਿਲਕੁਲ ਇਹ ਹੋਣਾ ਸੀ। ਪਲੈਨਿੰਗ ਬਣਾਈ ਦੀ ਸੀ ਗਰਮੀਆਂ ਹੁਣ ਜਿਸ ਹਿਸਾਬ ਦੀ ਪੈਂਦੀਆਂ ਪਈਆਂ, ਅਸੀ ਕਿਆ, ਚੱਲ ਉੱਥੋਂ ਘੁੰਮਨੇ ਆ ਜੰਮੂ- ਕਸ਼ਮੀਰ ਯਾ ਕਰ ਲੇ- ਲਦਾਖ ਚੱਲ ਜਾਂਗੇ ਤੇ ਅਸੀਂ ਹਾਂ ਪਲੈਨਿੰਗ ਕੈਂਸ ਮੇਰੇ ਜਿਹੜਾ ਫਰੈਂਡ ਸੀ ਨਾ, ਉਹਦੇ ਫਾਦਰ ਸਾਹਿਬ ਜਿਹੜੇ ਹੈਗੇ ਐਕਸ ਐਕਸਪਾਈਰ ਹੋਗੇ ਸੀ, ਉਹ ਤਾਂ ਕਰਕੇ ਸਾਡੀ ਹਾਂ ਪਲੈਨਿੰਗ ਚਲੋਗੀ ਸਾਡੀ, ਨਹੀਂ ਤੇ, ਸਾਡਾ ਪੂਰਾ ਨਹੀਂ ਤੇ ਸਾਡਾ ਪੂਰਾ ਮੂਡ ਬਣਿਆ ਪਹਿਲੇ ਜਾਣ ਦਾ ਉੱਥੇ
ਜਿਹੜੀ ਪਲੈਨਿਂਗ ਨਾ ਉਹ ਟਿਪ ਜਲਦੀ ਪੂਰੀ ਜਦ ਪਲੈਨਿੰਗ ਹੂੰਦੀ, ਉਹ ਟਰਿਪ ਪੂਰੀ ਹੀ ਨਹੀਂ ਹੁੰਦੀ ਕਦੇ।
ਹਾਂ ਨਹੀਂ ਹੁੰਦੀ। ਕਦੀ ਨੀ ਹੁੰਦੀ ਪੂਰੀ।
ਘੁੰਮਣ ਦੀ ਜੰਮੂ ਕਸ਼ਮੀਰ ਵਾਲਾ ਏਰੀਆ ਅੱਛਾ ਹੈ, ਘੁੰਮਣ ਦਾ
ਹਾਂਜੀ। ਹੁਣ ਤੇ, ਹੂੰ ਹੁਣ ਤੇ ਐ, ਆ। ਦਰਬਾਰ ਸਾਹਿਬ ਤੋਂ ਟ੍ਰਰੇਨਾਂ ਚੱਲ ਪਈਆਂ ਨੇ, ਜੰਮੂ ਕਸ਼ਮੀਰ ਦੀਆਂ।
ਹਾਂ, ਹਾਂ ਜੰਮੂ ਦੀਆਂ ਟ੍ਰੇਨਾਂ ਚੱਲੀਆਂ ਹੁਣ ਤਾਂ,
ਹੈਗੀ ਐ ਓਰ ਕਿਰਾਇਆ ਮੇਰੇ ਖਿਆਲ ਇੱਕ ਸੌ- ਸੱਠ ਰੁਪਏ ਥ੍ਰੀ-ਵੱਨ ਸਿਕਸਟੀ
ਇਤਨਾ ਹੀ ਹੈ, ਹਾਂ- ਹਾਂ ਇਤਨਾ ਹੀ, ਹੈ। ਸਾਡੇ ਜੰਮੂ ਰਹਿੰਦੇ ਨਾ ਲੋਕ ਆਦੇ ਨੇ ਤੇ ਇਤਨਾ ਪਤਾ ਹੈ ਤੇ ਇਤਨਾ ਕਿਰਾਇਆ ਜਾਦੀ ਉਹ ਵੀ
ਪਰ ਇੱਕ ਗੱਲ ਹੈਗੀ ਏ, ਪਰ ਆਪਣੀ ਆਪਣਾ ਕਨਵਿੰਸ ਹੋਣਾ ਚਾਹੀਦਾ ਹੈ। ਆਪਣੀ ਗੱਡੀ ਦੇ ਅਗਰ ਆਪਣੀ ਗੱਡੀ ਤੇ ਬੰਦਾ ਜਾਂਦਾ, ਜਿੱਥੇ ਮਰਜ਼ੀ ਬ੍ਰੇਕ ਲਾ ਕੇ'- ਜਿਵੇਂ ਫੋਟੋ ਸ਼ੂਟ ਕਰਨਾ ਤਾਂ, ਘੁੰਮਣਾ ਫਿਰਨਾ ਉਹ ਕਰ ਸਕਦਾ, ਪਰ ਟ੍ਰੇਨ ਤੇ ਜਾਣ ਦਾ ਇਹੀ ਹੈ ਬਸ ਉਹਨੇ ਮੇਨ ਸਟੇਸ਼ਨ ਤੇ ਈ ਲਾਣਾ ਏ। ਜਿੱਥੇ ਅਹੀ ਜਾਣਾ, ਉੱਥੇ ਉਹਨੇ ਲਾਹਣਾ ਵਾ, ਤੇ ਹੂੰ ਤੇ ਸਾਡਾ ਤੇ ਹਾਂ ਸਾਡਾ ਵਿਚਾਰ ਆਪਣੀ ਗੱਡੀ ਤੇ ਬਨਿਆਦਾ ਸੀ ਬਈ ਤਿੰਨ-ਚਾਰ ਪਿੰਡ ਆਪਣਾ ਇਕੱਠੇ ਹੋ ਕੇ, ਜਾਂਦੇ। ਤੇ, ਬਸ ਕੈਂਸਲ ਹੀ ਹੋ ਗਿਆ ਫਿਰ, ਕੋਈ ਨੀ ਫਿਰ ਸਹੀ ਬਣਾਵਾਂਗੇ।
ਅਗਲੀ ਵਾਰ ਸਹੀ ਹਾਂ ਜੋ ਹੁੰਦਾ ਅੱਛੇ ਵਾਸਤੇ, ਸ਼ਾਇਦ ਕੋਈ ਅੱਛਾ ਹੋਵੇ ਇਹਦੇ ਚ ਤਾਹੀ ਨੀ ਹੋਇਆ,
ਲਾ, ਮੈਂ ਕਿਹਾ ਚੱਲੋ ਅਨੰਦਪੁਰ ਸਾਹਿਬ ਚੱਲਜਾਂ ਗੇ। ਉਹ, ਹੋਰ ਵੀ ਪਿੰਡ ਮਗਰ ਪੇ ਦੇ ਸੀ, ਉਥੇ ਹਣੇ ਹਿਮਾਚਲ ਥੋੜਾ ਬਹੁਤ ਪੰਗਾ ਪਿਆ ਦਾ, ਨਾ ਸੀ। ਕੀ ਪਤਾ ਨੀ ਕੀ ਕਰੀ ਜਾਂਦੇ ਨੇ ਉਹ ਹੂੰ-ਹੂੰ-ਹੂੰ, ਟੈ ਮੋਹਾਲੀ ਏ। ਸਰਦਾਰ ਨੂੰ ਬੜਾ ਇਹਨਾਂ ਨੇ ਮਾਰਿਆ ਪਰ ਉਹਨੇ ਸੈਲਫ ਡਿਫੈਂਸ ਵਾਸਤੇ ਜਦੋਂ ਆਪਣੀ ਰਿਵਾਲਵਰ ਕੱਢੀ ਸੀ। ਤੇ ਉਦੋਂ ਸਾਰੇ ਫਰਾਰ ਹੋ ਗਏ ਆ ਉਹਦੇ ਚਾਰੇ ਦੇ, ਪਰਚਾ ਪਾ ਤਾ ਇਹਨਾਂ ਨੇ ਹਾਂ।
ਘੁੰਮਣਾ ਵਾਸਤੇ ਉਹ ਵੀ ਬੜੀ ਅਹ ਵਧੀਆ ਹੈਗੀ
ਹਾਂ ਉਹ ਵੀ ਅੱਛੀ ਆ ਲਾਈਕ ਜੇ ਉਹ ਸ਼ਹਿਰ ਕੋਲਕਾਤਾ ਏ ਅਸਾਮ ਏ ਉੜੀਸਾ ਏ ਇਹਨਾਂ ਸ਼ਹਿਰ ਦਾ ਕਲਚ ਤੇਰੀ ਬਹੁਤ ਅਲਗ ਦੇਖਣਾ ਚਾਹੀਦਾ ਕਲ ਤਕ ਟਰੈਵਿੰਗ ਕਰਨ ਤੇ ਕਲ ਜਦ ਵੇਖਣ ਨੂੰ ਨਵੇਂ ਨਵੇਂ ਕਲਚਰ ਪ੍ਰੋਗਰਾਮ ਦਾ
ਹਮ ਬਿਲਕੁਲ ਬਿਲਕੁ ਸਹੀ ਗੱਲ ਹੈ ਆਹੋ ਕੁਛ ਆ ਬਾਹਰ ਦੇ ਉੱਧਰ ਜਾਓ ਸਿਟੀ ਚ ਤੇ ਪਤਾ ਲੱਗਦਾ
ਹਾਂ ਹਾਂ ਪੰਜਾਬ ਦੇਖਿਆ ਕਿ ਪੰਜਾਬ ਵਿੱਚ ਇਹ ਚੀਜ਼ਾਂ ਨੇ ਸਭ ਸ ਦਾਰ ਹੀ ਨੇ ਹਨਾ ਸਾਨੂੰ ਸਾਡਾ ਕਲਚਰ ਪਤਾ ਹੀ ਫੇਰ ਕਿੰਜ ਹੋਰ ਚਨ ਨਾ ਉਹ ਕਲਚਰ ਬਹੁਤ ਅੱਗ ਅਸਾਮ ਚ ਅਲੱਗ ਕਲਚਰ ਹੈ ਉੜੀਸਾ ਚ ਅਲੱਗ ਕੇਰਲਾ ਚ ਅਲੱਗ ਕਲਚਰ ਹੈ ਜਿ ਉਹਨਾਂ ਦੇ ਘਰ ਹੁੰਦੇ ਨੇ ਨ ਚੋਂਦ ਨੇ ਤੁਸੀਂ ਜਦੋਂ ਦੇਖ ਨਹੀਂ ਨਾ ਵੀਡੀਓਜ਼ ਵਗੈਰਾ ਇਤਨਾ ਅੱਛਾ ਤਾਂ ਕਿ ਸ਼ਾਇਦ ਜਾਨਾ ਚਾਹੀਦੇ ਆ ਸ਼ਹਿਰ ਤੇ ਕਦੀ ਜ਼ਿਆਦਾ ਹੋਏਗਾ ਤੇ ਹੋਏਗਾ ਸਾਈਡ ਹੀ ਹੁੰਦਾ ਜ਼ਿਆਦਾਤਰ ਤੇ ਸਰਦਾਰ
ਹਾਂ ਸਾਡਾ ਵੀ ਮੇਨ ਪੰਜਾਬ ਹੀ
ਉੰਝ ਪੰਜਾਬ ਜ਼ਿਆਦਾ ਹੁੰਦਾ ਸਾਡਾ
ਮੈਂ ਤੇ ਓਦਾਂ ਮਤਲਬ ਕਿ ਮਾਰਸ਼ਲ ਆਰਟ ਜਿਵੇਂ ਗੱਤਕਾ ਆਪਾਂ ਖੇਡਦੇ ਸੂਰਤ ਤੱਕ ਗੇਦੇ ਆ ਖੇਡਣ
ਅੱਛਾ
ਉੱਥੇ ਫਿਰ ਡੁਮਸ ਬੀਚ ਹੈਗਾ ਉੱਥੇ ਆਪਣਾ ਨ ਨਾ ਜਦੋਂ ਇੱਥੋਂ ਸਮਾਪਤੀ ਹੋਵੇਗੀ ਨਾ ਸੋਵੜੀ ਫਿਰ ਅਗਲੇ ਦਿਨ ਉੱਥੇ ਜਾਏਦਾ ਕਿਸੇ ਨੁੰ ਬੋਬੇ ਆ ਜਾਂਦਾ ਵੇ,
ਹਾਂ ਬੋਬੇ-ਬੋਬੇ ਤੇ ਕਿਆ ਹੀ ਕਹਿਣਾ ਉਹਦੇ ਤੇ ਬਸ-
ਹੂੰ, ਹਾਂਜੀ-ਹਾਂਜੀ ਇਹ ਇੰਦੋਰ ਵੀ ਇੰਦੋਰ ਬੜੀ ਵਧੀਆ ਸੀ ਹੈ
ਹਾਂ ਇੰਦੌਰ ਵੀ ਅੱਛੀ ਹੈ ਹਾਂ ਇੰਦੌਰ ਵੀ ਅੱਛੀ ਹੈ ਇੰਦੌਰ ਵੀ ਅ ਜਿੰਨਾ ਉਹਨਾ ਹੀ ਇੰਡੀਆ ਚ ਬਹੁਤ ਕੁਛ ਹੈ ਬਟ ਅਸੀਂ ਐਕਪਲੋਰ ਨੀ ਕਰ ਪਾਉਂਦੇ ਜਨਾ ਇੰਡੀਆ ਚ ਕਾਫੀ ਸਾਰਾ ਕੁਛ ਹੈ। ਬੋਬੇ ਕਦੇ ਪੁਣੇ ਹੈ। ਫਿਰ ਇੰਦੋਰ ਵੀ ਹੈ ਹੋਰ ਵੀ ਸ਼ਹਿਰ ਨੇ ਕਾਫੀ ਅਲੱਗ-ਅਲੱਗ ਜਿਨਾਂ ਗੋਆ ਵੀ ਹੈ ਉਹ ਵੀ ਕਾਫ਼ੀ ਅੱਛਾ ਸ਼ਹਿਰ ਹੈ ਗੋਆ ਵੀ ਹੈ,
ਉਹ ਵੀ ਘੁੰਮਣ ਲਾਇਕ ਠੀਕ
ਹਾਂ ਘੁੰਮਣ ਲੈ ਅੱਛੇ ਸ਼ਹਿਰ ਨੇ
ਹੂੰ ਹੋਰ ਸੁਣਾਓ ਫੇਰ ਫੇਰ ਬੱਚਿਆਂ ਨੂੰ ਕਿਧਰੇ ਲੈ ਜਾਓ ਇੰਨੇ ਯਾਰ ਤੁਸੀਂ ਮੈਨੂੰ ਗਿਣਾ ਤੇ ਕਿਤੇ ਘੁਮਾ ਲਿਓ ਬੱਚਿਆਂ ਨੂੰ
ਗਰਮੀ ਤੇ
ਹਾਂ ਗਰਮੀ
ਲੈ ਕੇ ਜਾਓ। ਗਰਮੀ ਦੀ ਉਹਨਾਂ ਦੀ ਜ਼ਿਆਦਾ ਗਰਮੀ ਆਉਂਦੀ ਸੀ ਕਿਹਿੜਾ ਚ ਜ਼ਿਆਦਾ ਗਰਮੀ ਆਉਂਦੀ। ਕੇਰਲਾ ਅਸਾਮ ਚ ਤਾਂ ਪਤਾ ਨੀ ਮੈਨੂੰ ਹਾਂ ਕੇਰਲਾ ਚ ਜ਼ਿਆਦਾ ਗਰਮੀ ਹੁੰਦੀ ਹੈ ਅਸਾਮ ਦਾ ਪਤਾ ਨੀ ਉੜੀ ਦਾ ਵੀ ਨੀ ਪਤਾ ਕੋਲਕੱਤਾ ਦਾ ਵੀ ਨੀ ਪਤਾ। ਕੁਲ ਕਲਚਰ ਬਣਨਾ ਉਹ ਦਾ ਕਲ ਚ ਬੜੇ ਮਸਤ ਲੱਗਦੇ ਨੇ, ਕਲਚਰ ਅੱਛ ਲੱਗਦੇ ਨੇ ਉਹਨਾਂ ਨੇ ਜ ਅਲਗ-ਅਲਗ ਐਕਸਪਲੋਰ ਨਾ ਉਹ ਚੀਜ਼ ਅੱਛੀ ਲੱਗਦੀ ਹੈ। ਸਰਦੀ,
ਹੂੰ, ਬਿਲਕੁਲ-ਬਿਲਕੁਲ ਹੁਣ ਸੀ ਨਾ, ਸਹੀ ਗੱਲ ਹੁਣ ਅਸੀਂ ਗਏ ਹਰਿਦੁਆਰ ਤੋਂ ਥੋੜਾ ਅੱਗੇ ਨਾ ਕੋਈ ਪਿੰਡ ਪੈਦਾ, ਉੱਥੇ ਮੈਂ ਕਹਿੰਦਾ ਤੁਸੀਂ ਮੰਨੋ ਕਿ ਇੰਨੀ ਸੰਗਤ ਸਾਡੀ ਇੱਥੇ ਨੀ ਹੋਣੀ ਹੈ, ਨਗਰ ਕੀਰਤਨ ਦੀ ਜਿੰਨੀ ਹੁੰਦੀ ਇਹਨੀਂ ਸੰਗਤ, ਮੈਂ ਵੇਖ ਕੇ ਹੈਰਾ- ਹਾਂ ਮੈਂ ਵੀ ਕੇ ਹੈਰਾਨ ਹੋ ਗਿਆ। ਪੈਰ ਰੱਖਣ ਦੀ ਥਾਂ ਨਹੀਂ ਸੀ ਇੰਨੀ ਸੰਗ ਸੰੰਗਤ ਸੀ। ਤੇ ਆਪਾਂ ਛੋਟਾ ਜਿਹਾ ਪਿੰਡ ਬਣਾ ਕੇ ਉੱਥੇ ਛੋਟਾ ਜਿਹਾ ਪਿੰਡ ਬਣਾ ਕੇ ਨਾ ਉੱਥੇ ਫੇਿਰ ਗਤਕਾ ਖੇਡਦੇ ਸੀ ਫੇਿਰ ਸੰਗਤ ਅੱਗੇ ਜਾਂਦੀ ਫਿਰ ਆਪ ਤਾਂ ਜਾਂਦੇ ਸੀ ਅੱਗੇ। ਬਈ ਹਾਂ ਬੜਾ ਵਧੀਆ ਉਹਨਾਂ ਨੇ ਉੱਥੇ ਨਗਰ ਕੀਰਤਨ ਕੱਢਿਆ ਸੀ ਸੰਗਤ ਬੜੀ ਸੀ ਉੱਥੇ ਮਤਲਬ ਕਿ ਜਿਹੜਾ ਉਹ ਪਿੰਡ ਹੈਗਾ ਨਾ ਉੱਥੇ ਉਹ ਪਿੰਡ ਦੀ ਘੱਟੋ ਘੱਟ ਵੋਟ ਹੋਣੀ ਹੈ ਛੇ ਸੱਤ ਹਜ਼ਾਰ ਵੋਟ ਹੋਣੀ ਹੈ ਪਿੰਡ ਪਿੰਡ ਦੀ।
ਅੱਛਾ ਮਤਲਬ ਦੇਖੀਏ ਬਹੁਤ ਅਗਰ ਆਪਾ ਐਸਪਲੋਰ ਹੀ ਨਹੀਂ ਕੀਤੇ ਪ ਕਦੀ ਕਦੀ ਫੇਰ ਹਾਂ ਸਹੀ ਹੈ। ਹੋਰ ਤੁਹਾਡੇ ਘਰ ਤੁਹਾਡੀ ਵਾਈਫ ਕਿੱਥੇ ਗਏ ਨੇ? ਮੈਂ ਕਿਹਾ ਆਪਾਂ ਤਾਂ ਕਦੇ ਪਿੰਡ ਗਏ ਨੀ ਬਿਕੋਜ ਕਿਉਂਕਿ ਏਦਾਂ ਕਿ ਸਾਡੇ ਨਾਲ ਘਰ ਕੋਈ ਐਸਾ ਕੁਛ ਪਿੰਡ ਰਹਿੰਦਾ ਨਹੀਂ ਕੋਈ ਪਿੰਡ ਚ ਤੇ ਹੁੰਦਾ ਨਾ ਜਿਵੇਂ ਰਿਲੇਟਿਵ ਹੁੰਦਾ ਪਿੰਡ ਸਾਡਾ ਕੋਈ ਰਹਿੰਦਾ ਹੀ ਨੀ ਪਿੰਡ ਸਭ ਤੇ ਸ਼ਹਿਰਾਂ ਚ ਆ ਗਏ ਕੁਛ ਯੂਪੀ ਜਾ ਗਏ ਕੁੱਝ ਉੱਧਰ ਚ ਪੰਜਾਬ ਸਾਨੂੰ ਤਾਂ ਅੰਮ੍ਰਿਤਸਰ ਦਾ ਬਟਾਲਾ ਏ ਇੱਧਰ ਹੀ ਚਲੇ ਗਏ ਕੁਛ ਲੋਕ ਹੁਣ ਕੋ ਜੋਂ ਏਕ ਇਧਰ ਰਿਸ਼ਤੇਦਾਰੋ ਚੋ ਹੈ ਮਹਾਰਾਸ਼ਟਰ ਵ ਸ ਭੁੱਲ ਭਲੇਖੇ ਹੁਣ ਇੰਨੇ ਦੂਰ ਜਾਏ ਕੌਣ? ਦੋ ਦਿਨ ਦਾ ਰਸਤਾ ਲੱਗਣਾ ਸਾਡੇ ਏਡਰੋ ਇੱਕ ਦੋ ਦਿਨ ਲੱਗ ਨਾ ਜਾਂਦੇ ਹੋਏ ਇੰਨੀ ਦੂਰ ਜਾਏ ਕੌਣ ਪਹਿਲੇ ਜਾਣ ਤੋਂ ਪਹਿਲੇ ਤੇ ਇਹ ਹੁੰਦਾ ਕਿ ਟ੍ਰੇਨ ਚ ਚਲੇ ਵੀ ਜਾਓ ਲੇਕਿਨ ਫੇਰ ਏਹ ਆਉਂਦਾ ਮਜ਼ਾ ਨਹੀਂ ਆਂਦਾ ਜੋ ਆਪਣੀ ਗੱਡੀ ਚ ਜਾਂਦਾ ਕਿ ਮਤਲਬ ਆਰਾਮ ਨਾਲ ਅਸੀਂ ਜੋ ਸਕਦੇ ਹੋ ਕਿਤੇ ਵੀ ਖਾ ਸਕਦੇ ਹੋ ਫੋਟੋ ਕਲਿੱਕ ਕਰ ਸਭ ਤੋਂ ਮੇਨ ਰਿਜਨ ਅੱਛਾ ਅੱਛਾ ਅ ਅੱੇ ਅੇ ਵਿਊ ਆ ਜਾਂਦੇ ਨਾ ਟਰੇਨ ਚ ਇਤਨਾ ਵਿਊਜ਼ੀ ਆ ਟ੍ਰੇ ਚਚ ਪੜ ਬੜਾ ਹੁੰਦਾ ਨੋਰਮਲ ਡੱਬੇ ਚ ਜਾ ਨੀ ਸਕਦੇ ਰੀਜਵੇਸਹ ਵੇ ਵੀ ਜਾਓ ਤਾਂ ਵੀ ਥੋੜਾ ਬਹੁਤੇ ਹੁੰਦਾ ਹੈ ਟਨ ਮਜ਼ਾ ਨੀ ਆਉਂਦਾ ਟ੍ਰਰੇਨ ਵਿੱਚ
ਹਾਂਜੀ ਹਾਂਜੀ ਟ੍ਰੇਨ ਹੀ ਤੇ ਬਸ ਕਹਿੰਦੇ ਨਾ ਮਜਬੂਰੀ ਦਾ ਨਾਂ ਮਹਾਤਮਾ ਗਾਂਧੀ
ਹਾਂ
ਉਹ ਬਾਈ ਮਜਬੂਰੀ ਹੈਗੀ ਆਹੋ ਉਹ ਤਾਂ ਜਾਣਾ ਪੈਂਦਾ ਵੈਹੇ ਆਪਣੀ ਗੱਡੀ ਤੇ ਹਾਂ ਆਪਣੀ ਗੱਡੀ ਜਾ ਕੇ ਫੈਦਾ ਹੈਗਾ ਵਾ
ਹਾਂੇਲੇਕਿਨ ਇਤਨੀ ਦੂਰ ਕੋੌਣ ਡਰਾਈਵ ਕਰੇਗਾ ਦੋ
ਨਹੀਂ ਨਹੀਂ ਮੈਂ ਹੁਣ ਜਾਨਾ ਵਾਂ ਤੇ ਮੈਂ ਆਪਣੀ ਮੈਂ ਮੈਂ ਹੁਣ ਜਾਨਾ ਤੇ ਜਦੋਂ ਗਿਆ ਛੱਡਣ ਤੇ ਉਦੋਂ ਟ੍ਰੇਨ ਦੇ ਗਿਆ ਵਾਂ ਉਹਨੂੰ ਲੈਣ ਜਾਵਾਂ ਆਪਣੀ ਗੱਡੀ ਤੇ ਜਾਵਾਂਗਾ
ਵਧੀਆ ਕੰਮ ਫੇਿਰ ਤੇ ਐਕਸਪਲੋਰ ਵੀ ਜਾਂਦਾ ਘੁੰਮ ਫਿਰ ਵੀ ਲਓ ਉਹ ਠੀਕ ਹੈ ਕੋਲ ਛੁੱਟੀਆਂਹੁੰਦੀਆਂ ਨੇ ਫਿਰ ਬੱਚਿਆਂ ਦੀਆਂ ਉਹ ਵੀ ਨਾ ਜਾਣਦੇ ਹੋ ਕਿਆ ਹੀ ਫਾਇਦਾ
ਹਮ ਹਮ ਮੈਂ ਤੁਹਾਨੂੰ ਅਹ ਕਹਿੰਦਾ ਮੈਂ ਛੁੱਟੀ ਹਜੇ ਪਈ ਸੀ ਉਹ ਛੋਟੇ ਵਾਲਾ ਮੁੰਡਾ ਮੇਰਾ ਕਹਿਣ ਲੱਗਾ ਪਾਪਾ ਅਸੀਂ ਤੇ ਨਾਨਕੇ ਜਾਣਾ ਮੈਂ ਕਿਹਾ ਠੀਕ ਆ ਫਿਰ ਉਹ ਟਿਕਟਾਂ ਆ ਦੀਆਂ ਕਰਵਾਈਆਂ ਫੇਿਰ ਟਿਕਟਾਂ ਕਰਵਾਈਆਂ ਦੂਜੇ ਤੀਜੇ ਦਿਨ ਫੇਿਰ ਮੈਂ ਇਹਨਾਂ ਨੂੰ ਛੱਡ ਕੇ ਆਇਆ
ਹਾਂ ਸਹੀ ਹੁੰਦਾ ਪਰ ਚੈ ਤੇ ਸਹੀ ਹੁੰਦਾ
ਹਾਂਜੀ ਹਾਂਜੀ ਹੋਰ
ਚਲੋ ਠੀਕ ਹੈ ਫੇਰ
ਹਾਂਜੀ ਵੈਸੇ ਤੁਹਾਡੇ ਨਾਲ ਵੈਸੇ ਤੁਹਾਡੇ ਨਾਲ ਗੱਲ ਕਰਕੇੈ ਨਬੜਾ ਚੰਗਾ ਲੱਗਾ ਜੀ
ਹਾਂਜੀ ਥੈਂਕੂ ਮੈ ਸਹੀ ਓਕੇ ਠੀਕ ਹੈ ਬਾਏ ਸਤਿ ਸ੍ਰੀ ਅਕਾਲ ਓਕੇ